ਹਾਂਜੀ, ਹੋਰ ਕੀ ਹਾਲ- ਚਾਲ ਹੈ ਤੁਹਾਡਾ?
ਮੈਂ ਠੀਕ ਹਾਂ, ਤੁਸੀਂ ਦੱਸੋ? ਕੀ ਕਰਦੇ ਸੀ।
ਵਧੀਆ, ਬਸ ਕੁਛ ਆਪਣੀ ਗੁੜੀਆਂ ਨੂੰ ਨਾ ਸੁਆ ਰਹੀ ਸੀ। ਸਵੇਰ ਦੀ ਉੱਠੀ ਹੁੰਦੀ ਨਾ, ਸਵੇਰ ਦੀ ਨਾ, ਇਹਦਾ ਕੁਛ ਨੀ- ਪਤਾ ਛੇ ਵਜੇ ਉੱਠ ਜਾਏ, ਸਾਢੇ ਛੇ ਵਜੇ ਉੱਠ ਜਾਏ, ਸੱਤ ਵਜੇ ਉੱਠ ਜਾਏ- ਬਲਕਿ ਮੇਰੇ ਜਠਾਨੀ ਦੇ ਬੱਚੇ- ਬੱਚੇ ਹੈਗੇ ਨੇ ਓਦਾ ਦਸ ਵਜੇ ਤੱਕ ਊਠ ਨੇ ਇਹ ਪਹਿਲਾਂ ਹੀ ਉੱਠ-
ਤੇ ਚੰਗਾ ਹੈ ਨਾ ਸਗੋਂ ਬੱਚੇ ਨੂੰ ਅੱਛੀ ਨੀਂਦ, ਅੱਛੀ ਆਦਤ ਹੈ ਜਲਦੀ ਉੱਠਣ ਦੀ।
ਚ ਜੀ- ਜੀ, ਵਧੀਆ ਆਦਤ ਤਾਂ ਹੈਗੀ ਹੈ। ਪਰ ਉਹ ਹੇ ਨਾ ਥੋੜਾ ਬੱਚਾ ਮਾਪੇ ਨੂੰ ਹੁੰਦਾ ਹੈ ਥੋੜਾ ਜਿਹਾ ਬੱਚਾ ਲੇਟ ਉੱਠੇ, ਥੋੜਾ ਰੈਸਟ ਨਾਲ, ਉਹਨਾਂ ਟਾਈਮ ਚ ਸਾਡੇ ਅੱਧੇ ਕੰਮ ਖਤਮ ਹੋ ਜਾਣ ਆ। ਇਹ ਤਾਂ ਖੁੱਦ ਉੱਠੋ, ਉਦੋਂ ਹੀ ਉੱਠ ਜਾਂਦਾ। ਦੇ ਨਾਲ ਹੀ ਦੋ ਮਿੰਟ ਪਤਾ ਨੀ ਇਹਨੂੰ। ਜਿਵੇਂ ਕਿ ਬੱਚਿਆਂ ਚ ਸੈਂਸਰ ਹੁੰਦੇ ਨੇ ਨਾ ਵੀ ਮਾ-
ਹਾਂ, ਉਹ ਬੱਚਾ ਹੇ, ਹਾਂ ਹੁੰਦਾ ਉਹ ਬੱਚਿਆਂ ਨੂੰ ਹੁੰਦਾ। ਕੋਈ ਗੱਲ ਨਹੀਂ।
ਜੀ, ਜੀ- ਜੀ ਬਸ ਇਹਨੂੰ ਹੁਣ ਨੀਂਦ ਆ ਗਈ- ਸੀ ਮੈਂ, ਕਹਿੰਦੀ ਦੁੱਧ ਮੰਗਣ ਆਗੀ, ਮੈਂ ਕਿਹਾ ਚੱਲ ਦੁੱਧ ਪੀਓ। ਤੇ ਸੋਵੋ।
ਅੱਛਾ-ਅੱਛਾ, ਚਲੋ ਵਧੀਆ ਗੱਲ ਹੈ।
ਹੋਰ, ਤੁਸੀਂ ਕੀ ਕਰ ਰੇ ਸੀ?
ਮੈਂ ਥੋੜ੍ਹਾ ਜਿਹਾ ਨਾ ਬੱਚਿਆਂ ਨੇ ਜਾਣਾ ਸੀ ਤੇ ਉਹਨਾਂ ਵਾਸਤੇ ਕੁਕਿੰਗ ਕਰ ਰਹੀ ਸੀ
ਅੱਛਾ ਅੱਛਾ ਅੱਛਾ ਕੀ ਬਣਾਇਆ ਵੇ ਲੰਚ ਚ
ਚ ਬਸ ਅਜ ਤੇ ਹਲਕਾ ਹੁਲਕਾ ਹੀ ਬਣਾਇਆ ਅ ਲਾਲ ਲੋਬ ਯਾ
ਲਾਲ ਲੋਬਿਆ
ਹਾਂ ਲਾਲ ਲੋਬੀਆ ਨੀ ਸੁਣੀਆਂ ਤੁਸੀਂ ਛੋਟੇ ਜਿਹੇ ਛੋਟੇ ਛੋਟੇ ਰਾਜਮਾਂ ਹੁੰਦੇ ਨੇ ਜਿਵੇਂ
ਅੱਛਾ-ਅੱਛਾ-ਹਾਂਜੀ-ਹਾਂਜੀ-ਹਾਂਜੀ ਠੀਕ ਹੈ ਠੀਕ ਹੈ
ਚਿੱਟਾ ਲੋਭਿਆ ਹੁੰਦਾ ਇੱਕ ਲਾਲ ਲੋਬਿਆ ਹੁੰਦਾ ਹੈ
ਚਿੱਟਾ ਲੋਬੀਆ ਵੀ ਸੁਣਿਆ ਹੋਇਆ ਮੈਨੂੰ ਲੋਬੀਆ ਵਰਡ ਹੀ ਉਹ ਲੱਗਿਆ ਸੀ ਨਾ ਮੈਂ ਇੱਕਦਮ
ਹਾਂ ਹਾਂ ਇੱਕ ਦਾਲ ਹੁੰਦੀ ਨਾ ਵਾਈਟ ਕਲਰ ਦੀ ਹੁੰਦੀ ਹੈ ਮੋਟੇ ਮੋਟੇ ਮੋਤੀ ਜਿਹੇ ਲੱਗਦੇ ਨੇ ਉਹਨੂੰ ਲ ਚਿੱਟਾ ਲੋਭਿਆ ਕਹਿੰਦੇ ਨੇ
ਅੱਛਾ ਉਹਨੂੰ ਅੱਸੀ ਸ਼ਾਇਦ ਚਿੱਟੀ ਵਾਲੇ ਨਾ ਉਹਨੂੰ ਅੱਸੀ ਅਸੀ ਉਹ ਕਹਿੰਦੇ ਹਾਂ ਲੋਬੀਆ ਨੀ ਕਹਿੰਦੇ ਸਾਡੇ ਕੁਛ ਹੋਰ ਹੀ ਕਹਿੰਦੇ ਨੇ
ਅੱਛਾ ਅੱਛਾ ਹਾਂ ਫ਼ਰਕ ਪੈਂਦਾ ਉਹ ਹਰ ਕਿਸੇ ਦੀ ਆਪਣੀ ਆਪਣੀ ਲੈਂਗੁਏਜ ਹੈ ਨਾ ਹਾਂਜੀ ਤਾਂ ਕਰਕੇ ਚਲੋ ਵਧੀਆ ਸਗੋਂ ਤੇ ਉਹ ਬਣਾਇਆ ਸੀ ਫਿਰ ਅ ਵੀ ਬਣਾਈ ਸੀ। ਹਾਂ ਹੂੰ ਚਾਵਲ ਬਣਾਏ ਰੋਟੀ ਬਣਾਈ ਹੁ ਚਲੋ ਪਈਆ ਦੁਪਹਿਰ ਦਾ ਕੰਮ ਤੇ ਖਤਮ ਹੋ ਗਿਆ। ਸਵੇਰੇ ਲੰਚ ਲੈ ਜਾਂਦੇ ਨਾ ਹਾਂ ਹਾਂ ਤੇ ਓ ਬਣਾਇਆ ਫੇਰ
ਹਲੇੇ ਇੰਨਾ ਕੁੱਛ ਬਣਾਇਆ ਓਈ ਕੈਂਦੀ
ਹਾਂ ਹਾਂ ਹਲੇੇ ਤੇ ਬੀਟਿਆ ਕਹਿੰਦੀ ਆ ਨਾਸ਼ਤਾ ਬਨਾ ਨਾਸ ਤਾਂ ਮੇਰਾ ਅਲਗ ਸੇ ਬਣਾਇਆ ਕਰੋ। ਮੈਂ ਸਵੇਰੇ ਸਾਰਾ ਦਿਨ ਜਾਂਦੀ ਆ ਨਾ ਓਫਿਸ ਜਾਂਦੀ ਏ ਕੈਬ ਆ ਜਾਂਦੀ ਓਦੀ ਦਸ ਵਜ ਠੀਕ ਹ ਤੇ ਉਸ ਤੋਂ ਬਾਦ ਤੇ ਫੇਰ ਉਸਦੇ ਸਾਰਾ ਦਿਨ ਆਫਿਸ ਰਾਤੀ ਸਵੇਰੇ ਜਾਏਗੀ ਦਸ ਵਜੇ ਰਾਤੀ ਆਏਗੀ ਗਿਆਰਾਂ ਬਾਰਾਂ ਵਜੇ ਵੱਜ ਜਾਂਦੇ ਨੇ ਕਿਉਂਕਿ ਦੇ ਦੂਰ-ਦੂਰ ਜਾਂ । ਦੀ ਕੈਬ ਦੂਰ ਦੀਏ । ਤੇ ਫ਼ਿਰ ਉਹਨੂੰ ਥੋੜਾ ਬਾਹਰ ਦਾ ਨ । ਖਾਵੇ ਇਸ ਕਰ । ਕੇ ਫੇਰ ਓਨੂੰ ਘਰ ਈ ਕੁਝ ਨਾ ਕੁਝ। ਤੋੜ ਕਰ ਕੇ ਬਣਾ । ਕੇ ਦੇ ਦੀ ਦਾ ।
ਹਾਂਜੀ ਹਾਂਜੀ ਨਹੀਂ ਨਹੀਂ ਸਹੀ ਐ ਵੀ ਹੈਲਦੀ ਫੂਡ ਵਧੀਆ ਰਹਿੰਦਾ ਨਾ ਘਰ ਦਾ ਬਣਿਆ ਫੂਡ ਬਾਹਰ ਦੇ ਫੂਡ ਚ ਪਤਾ ਨੀ ਕੀ ਕੁਝ ਮਿਲਾਵਟ ਵਗੈਰਾ ਕੀਤੀ ਹੋਵੇ ਪਤਾ ਹੀ ਨੀ ਲੱਗਦਾ।
ਤੇ ।
ਜੀ ਜੀ ।
ਸੀ ਲੋਕ ਕਿੰਨੇ ਸ਼ੌਕ ਨਾਲ ਖਾ ਰਹੇ ਹੁੰਦੇ ਆ ।
ਫਰੋਜਨ ਫੂਡ ਤਾਂ ਬੜਾ ਜਿਆਦਾ।
ਨੁਕਸਾਨ ਦਿੰਦਾ ਬਲਕਿ ਹਾਂ ਬਿਲਕੁਲ ਬਿਲਕੁਲ ਓਹੀ ਐ ਨਾ ਇੱਕ ਅੱਧਾ ਦਿਨ ਦਾ ਹੋਵੇ ਤੇ ਚਲੋ ਮੰਨ ਜੋ । ਪਤਾ ਨੀ ਕਦੋਂ ਕਦੋਂ ਦਾ ਪਿਆ ਹੁੰਦਾ ਉਹਨਾਂ ਦੇ ਜਿਹੜੇ ਅਸੀਂ ਕਿੰਨੇ ਸ਼ੌਕ ਨਾਲ ਮੋਮੋਜ਼ ਵੋਮੋਜ ਖਾਂਦੇ ਆ ਪਤਾ ਨੀ ਕਦੋਂ ਦੇ ਬਣਾ ਕੇ ਰ । ਕਹਿੰਦੇ ਨੇ ਉਨਾਂ ਨੇ ਕੱਚੇ ।
ਜੀ ਜੀ ਜੀ ਬਸ ਸਾਡੇ ਘਰ ਦੇ ਨਾ ਜਿਵੇਂ ਘਰ ਦੇ ਹੋਗੇ ਜਾਂ ਬੱਚੇ ਹੋਗੇ ਸਾਰੇ ਨਾ ਬਾਹਰਲੇ ਫੂਡ ਨੂੰ ਪ੍ਰੈਫਰ । ਕਰਦੇ ਨੇ। ਅਸੀਂ ਇੱਕ ਵਾਰੀ ਬੱਚੇ ਨੂੰ ਨਾ ਘਰੇ ਬਣਾ ਕੇ ਦਿੱਤੇ ਸੀ । ਸਪੈਸ਼ਲ ਇੰਨਾ ਟਾਈਮ ਵੇਸਟ ਕੀਤਾ । ਕਹ ਅਹ ਕਿਸੇ ਬੱਚੇ ਦੀ । ਫਰਮਾਇਸ਼ੀ ਸਬਜ਼ੀ ਵਾਲੇ ਖਾਣੇ । ਕਿਸੇ ਦੀ ਹੈਗੀ ਸੀ ਫਰਮਾਇਸ਼ । ਪਨੀਰ ਵਾਲੇ ਖਾਣੇ ਇੱ । ਇੱਕ ਬੱਚਾ ਉਹ ਚਿਕਨ ਦਾ ਬੜਾ ਸ਼ੌਕ । ਕੈਮ । ਸ਼ੋਕੀਨ ਹੈ ਉਹ ਲਿਸ । ਸਪੈਸ਼ਲ ਚਿਕਨ ਦੇ ਤਿੰਨ ਤਿੰਨ ਤਰ੍ਹਾਂ ਦੇ ਦੇਖੋ ਸਾਰੇ ਉਹਨਾਂ ਦੇ ਮਿਕਚਰ ਤਿਆਰ । ਕਰਨਾ। ਚਲੋ ਐ ਚਿਕਨ ਵਗੈਰਾ ਦੇ ਤੇ । ਚਲੋ ਆਪਾਂ ਨੂੰ ਥੋੜ੍ਹਾ ਬਹੁਤਾ ਸੋਖਾ ਗ੍ਰਾਇੰਡ ਕੀਤਾ ਹੋ ਗਿਆ। ਬਟ ਸਬਜ਼ੀਆਂ ਨੂੰ ਪਹਿਲਾਂ ਚੀਰੋ ਕੱਟ । ਟੋ । ਫਿਰ ਉਹਨਾਂ ਨੂੰ ਉਹ ਕਰੋ ਅਹ ਚੋਪ ਕਰੋ ਬੜਾ ਬਰੀਕ ਬਰੀਕ ਚੋਪ ਕਰਨਾ ਪੈਂਦਾ ਐ। ਹੁਣ ਇਹਦੇ ਵਿੱਚ ਦੇਖੋ ਕਿੰਨਾ । ਟਾਈਮ ਵੇਸਟ ਹੋ ਗਿਆ ਸਾਡਾ- ਤਿੰਨ ਚਾਰ ਘੰਟੇ ਏਦਾਂ ਹੀ ਲੱਗ ਜਾਂਦੇ ਨੇ, ਉੱਤੋਂ ਆਟਾ ਊਟਾ ਤਿਆਰ ਕਰੋ। ਤੋਂ ਫ਼ਿਰ ਸਟੀਮ ਦੇਣ ਦੇ ਵਿੱਚ ਟਾਈਮ ਆ- ਬੱਚਿਆਂ ਨੂੰ ਬਿਲ- ਕੁਲ ਵੀ ਸੁਵਾਦ ਨੀ ਲੱਗੇ, ਕਹਿੰਦੇ ਬਿਲਕੁਲ ਸੁਵਾਦ ਨੀ ਆ ਮੰਮਾ। ਬਲਕਿ ਸਾਡੇ ਜਿਵੇਂ ਕਿ ਹਸਬੈਂਡ ਹੋ- ਜਾਂ ਉਂਝ ਵੱਡੇ ਹੋ ਗਏ, ਜਿਨ੍ਹਾਂ ਨੇ ਵੀ ਖਾਧੇ ਕਹਿੰਦੇ ਬੜੇ ਸਵਾਦ ਐ
ਬੱਚਿਆਂ ਬੱਚਿਆਂ ਨੂੰ ਨਾ ਬਾਹਰ ਦਾ ਜ਼ਿਆਦਾ ਹੋਵੇ ਨਾ ਚਸਕਾ ਬਾਹਰ ਦਾ- ਜਾਂ ਬਾਹਰ ਦੇ ਨੇ ਜਾਂ ਐ ਘਰ ਦੇ ਨੇ- ਮੈਂ ਹੁਣ ਕਈ ਵਾਰੀ ਬਣਾਏ ਨੇ ਬੱਚਿਆਂ ਨੂੰ ਬਹੁ- ਪਸੰਦ ਆਏ ਨੇ। ਕਈ ਵਾਰੀ ਬਨਾਨੀ ਆ, ਫਰਾਈ ਵੀ ਬਨਾਨੀ ਆ। ਚਿਲੀ ਪੋਟੈਟੋ ਵੀ ਬਣਾ ਲੈਣੀ ਆ, ਵੈਜ ਮੈਨੂੰ- ਛੋਟਿਆਂ ਨੂੰ ਵੀ-
ਜੀ ਜੀ ਜੀ ਇਹ ਵੀ ਸਾਡਾ ਕੁ ਸਭ ਕੁਛ ਇਹ ਵੀ ਘਰੇ ਬਣਾਦੇ ਮੇਰੀ ਭਾਬੀ ਜੀ ਹੈਗੇ ਨਾ ਜੇਠਾਨੀ- ਉਹ ਹੈਗੇ ਨੇ ਮਹਾਰਾਸ਼ਟਰ ਦੇ, ਉਹ ਮਹਾਰਾਸ਼ਟਰ ਡਿਸ਼- ਡਿਸ਼ ਬੜੀ ਬਣਾਂਦੇ ਨੇ। ਡੋਸਾ ਇਡਲੀ ਸਾਂਬਰ ਉਤਪਾ ਉਤਪਮਾ ਜੇ ਉਹ ਬੜਾ ਹੀ ਕੁਛ ਉਹਨਾਂ ਨੂੰ ਤਾਂ ਬੜਾ ਹੀ ਜ਼ਿਆਦਾ ਸ਼ੌਕ ਹੈ ਕੁ ਕਿੰਗ ਦਾ ਵਿੱਚ
ਚਲੋ ਵਧੀਆ ਗੱਲ ਹੈ ਨਹੀਂ ਮੈਨੂੰ ਆਮ ਕੁਕਿੰਗ ਦਾ ਬਹੁਤ ਸ਼ੌਕ ਮੈਂ ਵੀ ਕੁੱਛ ਨਾ ਕੁਛ ਸੋਚਦੀ ਰਹਿੰਦੀ ਹਾਂ ਅੱਜ ਕੀ ਬਣਾਵਾਂ ਬੱਚਿਆਂ ਵਾਸਤੇ ਅੱਜ ਕੀ ਬਣਾਵਾਂ। ਮੇਰੇ ਬੱਚੇ ਨੂੰ ਨਾ ਬੇਟੇ ਨੂੰ ਉਹ ਬਹੁਤ ਪਸੰਦ ਹੈ ਕਿ ਕਹਿੰਦੇ ਨੇ ਚੋਪਸਟਿਕ ਬਹੁਤ ਖੁਸ਼ ਹੋ ਕੇ
ਅਰੇ ਵਾਹ ਹਾਂਜੀ ਹਾਂਜੀ ਪਰ ਅਸੀਂ ਆਪਣੇ ਬੱਚਿਆਂ ਲਈ ਇਹ ਬਣਾਈ ਨੀ। ਕਿਉਂਕਿ ਥੋੜਾ
ਹੂੰ ਨਹੀਂ ਨਹੀਂ ਇਨਾ ਮਿਹਨਤ ਨਹੀਂ ਹੈ ਇਹ ਤੇ ਬਹੁਤ ਈਜ਼ੀ ਹੈ ਚੌਪਸਿਕ ਬਹੁਤ ਈਜ਼ੀ ਹੈ।
ਇਹ ਪੈਨਸਿਲ ਦੇ ਵਿੱਚ ਕਰਕੇ ਹਨਾ।
ਨਹੀਂ ਨਹੀਂ ਤੁਸੀਂ ਉਹ ਕਰੋ ਨਾ ਜਿਵੇਂ ਸੋਇਆਬੀਨ ਲੈ ਲੋ ਸੋਇਆਬੀਨ ਨੂੰ ਅੱਛੇ ਨਾਲ ਧੋ ਲੋ ਅੱਛੇ ਨਾਲ ਉਹ ਕਰਕੇ ਪਿਓ ਲੋ ਫ਼ੇਰ ਉਹਨੂੰ ਉਬਾਲ ਲੋੋ ਥੋੜਾ ਜਿਹਾ ਨਮਕ ਪਾ ਕੇ ਫ਼ਿਰ ਉਹਨੂੰ ਅੱਛੇ ਨਾਲ ਧੋਲੋ ਉਹਦਾ ਸਾਰਾ ਜਿੰਨਾ ਵੀ ਉਹ ਝੱਗ ਝੱ ਜੇ ਬ ਨਾ ਉਹ ਚੰਗੀ ਤਰ੍ਹਾਂ ਨਾਲ ਚੋੜ ਲਓ ਉਹਨੂੰ ਨਿਚੋੜਨ ਤੋਂ ਬਾਅਦ ਉਹਦੇ ਵਿੱਚ ਥੋੜਾ ਕੋਨਫਲਾਰ ਪਾਓ ਨਮਕ ਪਾਓ ਕਸ਼ਮੀਰੀ ਮਿਰਚ ਪਾਓ ਤੇ ਲਾਲ ਮਿਰਚ ਪਾ ਲਓ ਥੋੜੀ ਜਿਹੀ ਹਨਾ। ਉਹ ਪਾਾਲੋ ਥੋੜਣੀ ਦੇਰ ਰਖ ਕਦੋ ਨੂੰ? ਤੇ ਫੇਰ ਉਸ ਤੋਂ ਬਾਅਦ ਥੋੜਾ ਜ ਤੁਸੀਂ ਬਣਾਉਣੇ ਨੇ ਕੁੜਕੁੜੇ ਜੇ ਬਣਾਉਣੇ ਨੇ ਤੇ ਤੁਸੀਂ ਉਹ ਪੀਸ ਲੋਓ ਥੋੜੇ ਜਿਹੇ ਕੁਰਕੁਰਰੇੇ ਲੈ ਕੇ ਉਹਨਾ ਨੂੰ ਕਰ ਲੋ ਠੀਕ ਹੈ ਕੁਰਕੁਰਿਆਂ ਦੇ ਬਾਅਦ ਉਹਨਾ ਨੂੰ ਨਾ ਮਤਲਬ ਉਹ ਇੱਕ ਸਟਿੱਕ ਲੈ ਲਓ ਜਿਵੇਂ ਤੂਟ ਪੀਤ ਆਉਂਦੀ ਹੈ ਨਾ ਉਹਦੀ ਸਟਿਕ ਲੈ ਲਓ ਉਹਦੇ ਵਿੱਚ ਤਿੰਨ ਦੋ ਤਿੰਨ ਆ ਜਾਂਦੀਆਂ ਨੇ ਦੋ ਤਿੰਨ ਲਗਾ ਕੇ ਫਿਰ ਪਹਿਲੇ ਉਹਦੇ ਵਿੱਚ ਕਰ ਲਓ ਜਿਵੇਂ ਇੱਕ ਘੋਲ ਬਣਦਾ ਨਾ ਜਿਹੜਾ ਬਿਸ ਕੀ ਕਹਿੰਦੇ ਨੇ ਉਹਨ ਸਲੈਰੀ ਚ ਮ ਮੈਦੇ ਦੀ ਬਣਾ ਲਓ ਜਾਂ ਆਟੇ ਦੀ ਬਣਾ ਲੋ।
ਅੱਛਾ ਅੱਛਾ ਅੱਛਾ ਅ।
ਉਹਦੇ ਵਿੱਚ ਪਿਓਲੋ ਤੇ ਅ ਕੁਰਕੁਰੇ ਵਿੱਚ ਲਗਾ ਕੇ ਉਹਨੂੰ ਤਾਲੋ ਬਸ ਇੰਨੀ ਟੇਸਟੀ ਬਣੇਗੀ ਬਹੁਤ ਜ਼ਿਆਦਾ
ਅੱਛਾ ਜੀ ਨਹੀਂ ਚਲੋ ਕੋਈ ਗੱਲ ਨੀ ਇਹ ਵੀ ਟਰਾਈ ਕਰਾਂਗੇ ਇੱਕ ਜਿਹੜੀ ਇਹੀ ਇਹ ਜਿਹੜੀ ਨਿ- ਟੀ ਹੁੰਦੀ ਹੈ। ਇਹਨੂੰ ਜਦੋਂ ਗ੍ਰੈਂਡ ਕਰਕੇ ਅ ਇੱਕ ਪੈਨਸਿਲ ਦੇ ਉੱਪਰ ਇਹਨੂੰ ਪੈਨਸਿਲ ਲੈ ਲਓ ਜਾਂ ਕੋਈ ਵੀ ਚੀਜ਼ ਲੈ ਲਓ ਗੋਲ ਵਾਲੀ ਉਹਦੇ ਉੱਪਰ ਜਦੋਂ ਕਰਦੇ ਨੇ ਅਹ ਕੀ ਕਹਿੰਦੇ ਨੇ ਉਹਦੇ ਉੱਪਰ ਬ੍ਰੈਡ ਇਹੀ ਜੋ ਸੋਇਬੀਨ ਦਾ ਨਿਊਟਰੀ ਵਾਲਾ ਚੂਰਾ ਹੁੰਦਾ ਉਹ ਲਗਾ ਕੇ ਅਸੀਂ ਇਹਨੂੰ ਨਾ ਬ੍ਰੈਡ ਕ੍ਰਮ ਦੇ ਵਿੱਚ ਨਾਲ ਵਿੱਚੋ ਕਰਕੇ ਨਾ
ਹਾਂ ਕਿ ਮਤਲਬ ਸਟੇਅ ਹੋ ਜਾਏ ਨਾ ਉਹਦੇ ਮਸ
ਹਾਂਜੀ ਹਾਂਜੀ ਅਸੀਂ ਉਹ ਵਾਲੇ ਬਣਾ ਕੇ ਦਿੱਤੇ ਸੀ ਉਹ ਵੀ ਬੱਚੇ, ਬੜੇ ਵਧੀਆ ਲੱਗ,
ਹਾਂ ਉਹ ਅਲੱਗ ਅਲੱਗ ਹੁੰਦਾ ਨਾ ਹੁਣ ਐਪੀਸ ਲਓ ਤੇ ਐਪੀਸ ਨੇ, ਨ ਹੈ ਸਾਬੂਤ ਖਾਣੇ ਹੈ, ਫ ਸਾਬੂਤ ਵਾਲੇ ਹੋ ਗਏ। ਚੋਇ ਸੋਇ ਅ ਚੌਪ ਚੌਪ ਸੀਕ ਐ ਤੇ ਹਾਂ, ਹੂੰ ਹਾਂਜੀ ਆਪਣੀ -ਆਪਣੀ ਉਹ ਹੈ ਨਾ ਟੇਸਟ ਤੇ ਮੇਰੇ ਬੇਟੇ ਨੂੰ ਤੇ ਐਵੇਂ ਬਹੁਤ ਪਸੰਦ ਆਂਦਾ।
ਨਹੀਂ ਮੈਂ ਇਹ ਵੀ ਜਿਵੇਂ ਕਿ ਉਹਦੇ ਵਿੱਚ ਮਿਹਨਤ ਕਰਨੀ ਪੈਂਦੀ। ਨਾ ਗ੍ਰੈਂਡ ਕਰੋ ਇੱਕ
ਹਾਂ ਇਹ ਵਾਲਾ ਈਜ਼ੀ ਹੈ ਮੈਥਡ
ਹਾਂਜੀ,
ਇਹ ਇਜ਼ੀ ਮੈਥਡ ਹਾਂ, ਫਿਰ ਉਹਨਾਂ ਨੂੰ ਲਗਾਣ ਵਾਸਤੇ ਕਿਸੇ ਵੀ ਮਤਲਬ ਪੈਨਸਿਲ ਉੱਤੇ ਟਕਾਓ ਜਾਂ ਜਿਹੜਾ ਉਹ ਕੀ ਆਂਦਾ ਹੈ ਆਈਸ ਕਰ੍ਰੀਮ ਦੀ ਸਟਿਕ ਆਂਦੀ ਹੈ ਆਈਸਕ੍ਰੀਮ ਸਟਿਕ ਆਂਦੀ ਹੈ ਉਹਦੇ ਉੱਤੇ ਲਵਾਓ ਜਾਂ ਕਿਤੇ ਆਈਸ ਕਰ੍ਰੀਮ ਸਟਿਕ ਉੱਤੇ ਤੇ ਅੱਛੇ ਨਾਲ ਟਿਕ ਜਾਏਗੀ। ਪੀਸ ਕੇ ਹਨਾ ਲੋਲੀ ਪੋਪ ਨ ਵਧੀਆ ਬਣ ਜਾਏਗਾ ਹਲਕਿ
ਹਾਂਜੀ ਬਸ ਉਹ ਬਾਅਦ ਚ ਨਾ ਨਿਕਾਲ ਦਿੰਦੇ ਆ ਨਾ।
ਹਾਂ ਉਹਨੀ
ਹਾਂਜੀ-ਹਾਂਜੀ, ਪੈਨਸਿਲ ਨਿਕਾਲਤੀ, ਉਹ ਬਸ ਉਹ ਸਾਰਾ ਅੰਦਰ ਵਧੀਆ ਹੋ ਗਿਆ ਸੀ ਗੋਲ ਜੀ ਹੋ ਜਾਂਦੇ ਥੋੜਾ
ਹੂੰ, ਫਰੈਂਚ ਫਰਾਈਜ਼ ਇਨੇ ਵਧੀਆ ਬਣਜਾ- ਕਹਿੰਦੇ ਨੇ ਘਰ ਬੱਚੇ ਖਾ ਕੇ ਖੁਸ਼ ਹੁੰਦੇ ਨੇ ਉੱਥੇ ਤੇ ਬਾਹਰ ਮੈਗੀ ਵਗੈਰਾ ਤੇ ਖਾਓ ਜਾਂ ਉਹ ਚੋ ਬੇਕਾਰ ਹੁੰਦੇ ਨੇ, ਹੈਨਾ। ਵਿੱਚੋਂ ਕੱਚੇ-ਠੰਡੇ ਐਵੇਂ ਬੱਚ ਅਜੀਬ ਜੇ ਈ ਲੱਗ ਦੇ ਨੇ, ਫੇਰ ਅਸੀਂ ਬਣਾਨੇ ਆ।
ਅਸੀਂ ਨਾ ਮੈਂ ਆਪਣੀ ਗੁਡੀਆ ਲਈ ਤਾਂ ਉਹ ਜਿਹੜੀ ਆਟੇ ਸੂਚੀ ਦੀ ਮੈ-ਮੈਗੀ ਹੁੰਦੀ ਹੈ ਨਾ ਜਿਹੜੀ ਘਰੇ ਬਣਾਦੇ ਨੇ ਸੀ ਸੇਵੀਆਂ ਮੈਂ ਤਾਂ ਆਪਣੇ ਗੁਡੀਆਂ ਲਈ ਉਹ ਬਣਵਾ ਕੇ ਕੇ ਰੱਖੀਆਂ ਹੋਈਆਂ ਨੇ ਮੈਂ ਕਿਹਾ ਚਲੋ ਬਾਹਰ ਦੇ ਨਾਲੋਂ ਤਾਂ ਇਹ ਘਰ ਵਧੀਆ-ਵਧੀਆ ਨੇ ਕਦੇ ਇਹਨੂੰ ਆਲੂ -ਪਿਆਜ ਪਾ ਕੇ ਬਣਾ ਤੀ। ਕਦੇ ਇਹਨੂੰ ਦੁੱਧ ਵਿੱਚ ਉਬਾਲ ਕੇ ਦੇਖਤੀਆ, ਕਦੇ ਇਹਨੂੰ ਸੀਧਾ ਉਬਾਲ ਕੇ ਫਿਰ ਵਿੱਚ ਘਿਓ-ਖੰਡ ਪਾ ਕੇ ਕੇ ਦੇਤੀਆਂ।
ਆਹੋ, ਉਹ ਵੀ ਅੱਛੀ ਲੱਗਦੀ ਹੈ।ਇੱਕ ਸੂਜੀ ਦੇ ਆਂਦੀ ਬੈਂਬੀਨੋ, ਬਣੀ ਬਣਾਈ ਆਉਂਦੀ। ਦੀ ਰੋਸਟਡ। ਉਹ ਤੁਹਾਨੂੰ ਕੁਛ ਨੀ ਕਰਨਾ। ਉਹ ਵੀ ਬਹੁਤ ਸਵਾਦ ਬਣਦੀ ਹੈ।ਨਮਕ-ਮਿਰਚ ਵਾਲੀ ਵੀ ਬਣਦੀ ਹੈ। ਮਿੱਠੀ ਵੀ ਬਣਦੀ ਏ।
ਹਾਂਜੀ-ਹਾਂਜੀ ਤੇ ਮੇਰਾ ਬੱਚਾ ਤਾਂ ਉਹ ਵਾਲੀ ਜਿਹੜੀ ਘਰ ਵਾਲੀਆਂ ਨੂੰ ਉਹ ਰੁੱਖੀ ਖਾ ਜਾਣ। ਆਹਾ, ਇਸ ਕਰਕੇ ਮੈਂ ਉਹਦੇ ਲਈ, ਜ਼ਿਆਦਾ ਉਹੀ ਪ੍ਰੈਫਰ ਕਰਦੀ ਹਾਂ ਨਾ। ਥੋੜ੍ਹੀ ਲੰਬੀਆਂ ਵੀ ਹੁੰਦੀਆਂ ਨੇ ਘਰੇ ਬਣਾਈਆਂ ਹੋਣ। ਹੁੰਦੀਆਂ ਨੇ। ਬਣਵਾ ਦੇਣਾ ਸੀ, ਹਾਂਜੀ।
ਏਹੀ ਨੀ ਬਨੇ ਬੱਚਿਆਂ ਨੂੰ ਜੋ ਪਸੰਦ ਆਏ, ਬੰਦਾ ਬਣਾ ਲੈਂਦਾ। ਬਸ ਸ਼ੌਕ ਹੋਣਾ ਚਾਹੀਦਾ। ਕੁਕਿੰਗ ਦਾ, ਮੇਨ ਗੱਲ ਹੈ ਵੀ।
ਪਹਿਲਾਂ ਤਾਂ ਹੁੰਦਾ ਨੀ ਸੀ ਬੱਚਿਆਂ ਕਰਕੇ ਥੋੜ੍ਹਾ ਸ਼ੌਕ ਆ ਜਾਂਦਾ ਕੁਕਿੰਗ ਦਾ ਉਸ ਤੋਂ ਇਲਾਵਾ ਤਾਂ ਉਝ ਤਾਂ ਸ਼ੌਂਕ ਆਉਂਦਾ ਨੀ।
ਫੇਰ ਬੰਦਾ ਐਫੇਟ ਲਗਾ ਲੈਂਦਾ। ਕਿ ਬੱਚੇ ਖਾ ਲੈਣ ਬਾਹਰ ਦਾ ਖਾਣ ਨਾਲੋਂ ਤੇ ਘਰ ਦਾ ਖਾ ਲੈਣ ਜ਼ਿਆਦਾ ਵਧੀਆ ਇਹ ਬੰਦਾ ਸੋਚਦਾ ਹੈ ਨਾ।
ਅਸਾਂ ਆਲਮੋਸਟ ਬੱਚਿਆਂ ਲਈ ਨਾ ਸਾਰਾ ਘਰ। ਖਾਣਾ ਖਾਣਾ ਘਰੇ ਹੀ ਬਣਾਉਂਦੇ ਹਾਂ ਮਨਚੂਰੀਅਨ ਤੱਕ ਅਸੀਂ ਘਰੇ ਬਣਾ ਦਿੰਦੇ ਇੰਨੀ ਮਿਹਨਤ।
ਹਾਂ ਮੈਂ ਖੁਦ ਬਣਾਉਣਾ ਹਾਂ ਮੈਨਚੂਰੀਅਨ ਵਗੈਰਾ ਮੈਂ ਉਸ ਦਿਨ ਪਿੱਛੇ ਹਲੇ ਐਨੀ ਗਰਮੀ ਪੈ ਰਹੀ ਸੀ। ਜਿਵੇਂ ਮੱਠੀਆਂ ਬਣਾਈਆਂ ਇਹਨਾਂ ਬੱਚਿਆਂ ਵਾਸਤੇ। ਹੂੰ ਹਾਂ ਤੇ ਮੇਰੀ ਭਰਜਾਈ ਆਈ ਕਹਿੰਦੀ ਕੀ ਕਰ ਰਹੀ ਮੈਂ ਕਿਹਾ । ਮੱਠੀਆ ਬਣਾ ਲਈ ਕਹਿੰਦੀ ਤੂੰ ਬਹੁਤ ਵਿਹਲੀ ਏ । ਗਰਮੀ ਦੇ ਵਿੱਚ ਕਿਚਨ ਦੇ ਵਿੱਚ। ਚ ਵੜਨ ਤੇ ਦਿਲ ਨੀ ਕਰਦਾ ਤੂੰ ਮੱਠੀਆਂ ਨੂੰ ਤਲਣ ਦੀਆਂ ਕਿਹੜੀ ਖੁਸ਼ੀ ਚ। ਕਿਦਾ ਵਿਆਹ ਰਚਿਆ ਈ ਐਵੇਂ ਬੋਲਣ ਲੱਗ ਗਏ ਮੈਂ ਕਿਹਾ ਮੈਂ ਹੀ। ਮੇਰਾ ਮਨ ਕਰ ਰਿਹਾ ਸੀ ਕਿ ਬੱਚਿਆਂ ਵਾਸਤੇ? ਕੁਛ ਬਣਾ ਲਾ ਤੇ ਕਹਿੰਦੇ ਚੱਲ ਕੋਈ ਨੀ ਫੇਰ ਉਹ ਮੈਂ । ਲਾਇਆ ਮੈਂ ਕਿਹਾ ਚਲੋ ਤੁਸੀਂ ਵੀ ਮੇਰੇ ਨਾਲ ਵਿਹਲਾਪਤੀ ਕਰੋ ਫਿਰ। ਹਾਂ ਹਾਂ ਫਿਰ ਮੈਂ ਉਹੀ ਕਿਹਾ ਮੈਂ ਕਿਹਾ ਚਲੋ।
ਠੀਕ ਅੱਛਾ ਚਲੋ ਵਧੀਆ ਵੈਸੇ ਗਰਮੀ ਚ ਮਨ ਨਹੀਂ ਕਰਦਾ। ਕਰਦਾ ਉਝ ਮਨ ਕਰ ਜਾਂਦਾ ਹੈ ਗਾ।
ਹਾਂ ਨਹੀਂ ਕਿਚਨ ਵਿੱਚ ਵੜਨ ਤੇ ਵੀ ਮਨ ਹੀ ਕਰਦਾ ਪਰ ਮੈਂ ਨਾ ਐ ਨੀ ਦੇਖਦੀ। ਪਰ ਮੈਨੂੰ ਇਹ ਹੁੰਦਾ ਕਿ ਚੱਲ ਕੋਈ ਗੱਲ ਨੀ ਬੱਚੇ ਖਾ ਲੈਣਗੇ ਨਾ। ਸਾਡਾ ਕੀ ਹੈ ਘੰਟਾ ਹੋਰ ਲੇਟ ਜਾਵਾਂਗੇ ਫੇਰ। ਨੇਹਾ ਪਲੱਸ।
ਜੀ ਜੀ ਜੀ ਸਹੀ ਗੱਲ ਹੈ।
ਚਲੋ ਜੀ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਵਧੀਆ ਰੈਸਪੀ ਦੱਸੀ ਤੁਸੀਂ ਹਾਂਜੀ ਥੈਂਕ ਯੂ ਜੀ ਸਤਿ ਸ੍ਰੀ ਅਕਾਲ।